ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ, ਹੋਰ ਕੀ ਹਾਲ ਹੈ? ਹੈਲੋ।
ਹੈਲੋ, ਹਾਂਜੀ, ਮੈਂ ਕਿਹਾ ਮੈਂ ਤੇ ਠੀਕ ਹਾਂ। ਤੁਸੀਂ ਸੁਣਾਓ ਘਰ-ਪਰਿਵਾਰ ਸਭ ਠੀਕ-ਠਾਕ?
ਹਾਂਜੀ, ਸਭ ਵਧੀਆ, ਤੁਸੀਂ ਦੱਸੋ? ਬੜੇ ਦਿਨ ਹੋ ਗਏ ਤੁਹਾਡ ਨਾਲ ਗੱਲ ਹੀ ਨੀ ਹੋਈ।
ਹਾਂਜੀ, ਬਸ। ਮੈਂ ਵੀ, ਤੁਹਾਨੂੰ ਯਾਦ ਕਰ ਰਹੀ ਸੀਗੀ ਬੜੇ ਚਿਰਾਂ ਤੋਂ। ਕੀ, ਮੇਰੀ ਭੈਣ ਜੀ ਨਾਲ ਗੱਲ ਹੀ ਨੀ ਹੋਈ। ਹਾਂਜੀ।
ਤੇ, ਉਹ ਮੈਂ ਵੀ ਦੇਖਿਆ, ਮੈਂ ਕਿਹਾ ਚੱਲ ਅੱਜ ਮੈਂ ਕੋਲ ਕਰਲਾਂ ਮੈਂ ਫ੍ਰੀ ਬੈਠੀ ਸੀ, ਤੇ ਮੈਂ ਕਿਹਾ ਚੱਲ ਕੋਲ ਈ ਕਰ ਲਈਏ, ਯਾਦ ਕਰ ਲੀਏ। ਭੈਣਜੀ ਨੂੰ।
ਹਾਂਜੀ-ਹਾਂਜੀ, ਐ ਵੀ ਵਧੀਆ ਗੱਲ ਕੀਤੀ ਜੇ ਤੁਸੀਂ, ਫੋਨ ਤੇ ਗੱਲ ਕਰਕੇ ਹਾਂਜੀ-ਹਾਂਜੀ, ਬੱਚੇ ਠੀਕ ਨੇ, ਮੈਂ ਕਿਹਾ ਫੋਨ ਤੇ ਗੱਲ ਕਰਕੇ ਨਾ ਮਿਲਿਆ ਵਰਗਾ ਹੋ ਜਾਂਦਾ ਏ।
ਬਿਲਕੁਲ ਐ, ਬਿਲਕੁਲ ਐ, ਜਿਹੜੇ ਹੁਣ ਇੰਨੀ ਦੂਰ ਹੈ, ਮਿਲ ਨੀ ਸਕਦੇ, ਉਹਨੇ ਫੋਨ ਤੇ ਹੀ ਗੱਲਾਂ ਕਰਨੀਆਂ।
ਹਾਂਜੀ-ਹਾਂਜੀ, ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਐਵੇਂ ਲੱਗਦਾ, ਮਿਲ, ਮਿਲ ਗਿਆ ਅਸੀ ਅਜ ਆਪਣਾ ਦੁੱਖ-ਸੁੱਖ ਫੰਡ ਲੀਏ। ਹਾਂਜੀ-ਹਾਂਜੀ, ਦੁੱਖ-ਸੁੱਖ ਵੀ ਵੰਡ ਲਈਦਾ, ਤੇ ਗੱਲ ਵੀ ਕਾਹ ਹੋ ਜਾਂਦੀ ਇੱਕ-ਦੂਜੇ ਨਾਲ।
ਹਾਂਜੀ, ਹੋਰ ਬੱਚਿਆ ਦੇ ਸਕੂਲ ਤੇ ਖੁੱਲ ਗਏ ਹੋਨੇ, ਹੁਣ।
ਹਾਂਜੀ-ਹਾਂਜੀ, ਸਕੂਲ ਤੇ ਖੁੱਲ ਗਏ ਨੇ ਜੀ ਬੱਚਿਆਂ ਦੇ, ਬੱਚੇ ਸਕੂਲ ਜਾਣ ਲੱਗ ਗਏ ਨੇ। ਤੇ ਤਾਹੀ ਹੁਣ ਥੋੜੀ, ਤਾਂਹੀ ਥੋੜ੍ਹਾ ਸਾਨੂੰ ਵੀ, ਹਾਂਜੀ, ਸਾਨੂੰ ਵੀ ਰਿਲੀਫ਼ ਮਿਲਿਆ ਹੁਣ। ਬਹੁਤ ਜ਼ਿਆਦਾ ਹਾਂਜੀ-ਹਾਂਜੀ, ਨਹੀਂ ਤੇ ਬੱਚੇ ਸਵੇਰੇ ਲੇਟ ਉੱਠਦੇ ਨੇ
ਲੇਟ ਉੱਠਦੇ ਆ ਨਾਸ਼ਾਤਾਂ ਲੇਟ ਆ ਰੂਟੀਨ ਵਿਗੜ ਜਾਂਦੀ ਹੈ
ਸਾਰੀ ਰੂਟੀਨ ਵਿਗੜ ਜਾਂਦੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਹੋਰ ਕਿਹੜੀ ਕਲਾਸ ਪੜ੍ਹਦੇ ਆ ਬੱਚੇ ਤੁਹਾਡੇ
ਜੀ ਮੇਰੇ ਬੱਚੇ ਮੇਰਾ ਇੱਕ ਮੁੰਡਾ ਹੈਗਾ ਇੱਕ ਕੁੜੀ ਹੈਗੀ ਹੈ ਮੇਰਾ ਮੁੰਡਾ ਨਾਈਨਥ ਕਲਾਸ ਵਿੱਚ ਪੜ੍ਹਦਾ ਜੀ ਕੁੜੀ ਮੇਰੀ ਹੁਣ ਪਲੱਸ ਟੂ ਕੰਪਲੀਟ ਹੋ ਗਈ ਹੁਣ ਫਸਟ ਈਅਰ ਵਿੱਚ ਆਏਗੀ
ਚਲੋ ਤੇ ਇਹ ਵੀ ਸੁੱਖ ਹੈ ਤੁਹਾਡੇ ਬੱਚੇ ਵੱਡੇ ਵੱਡੇ ਆ ਸਾਡੇ ਤੋਂ ਛੋਟੇ ਛੋਟੇ ਜਿਹੇ ਨਿਆਣੇ ਤਗ ਕਰਦੇ ਰਹਿੰਦੇ ਆ
ਹਾਂਜੀ ਹਾਂਜੀ ਛੋਟੇ ਬੱਚੇ ਪਾਲਣੇ ਤੇ ਬੜੇ ਔਖੇ ਆ ਜੀ
ਸਾਡੇ ਤਾਂ ਸਾਰਾ ਦਿਨ ਸਾਰਾ ਦਿਨ ਤੰਗ ਕਰਦੇ ਰਹਿੰਦੇ ਆ
ਹਾਂਜੀ ਹਾਂਜੀ ਬਸ ਇਹੀ ਗੱਲ ਹੈਗੀ ਨਾ ਸਾਰਾ ਦਿਨ ਉਹਨਾਂ ਦੇ ਤੇ ਪਹਿਲੇ ਡਾਇਪਰ ਹੀ ਚੇਂਜ ਕਰਨ ਤੇ ਟਾਈਮ ਲੱਗਦਾ ਰਹਿੰਦਾ ਹੈ ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਛੋਟੇ ਬੱਚਿਆਂ ਪਿੱਛੇ ਤੇ ਭੱਜਣਾ ਪੈਂਦਾ ਪਤਾ ਕਦੀ ਉਹ ਅਹ ਇਲੈਕਟ੍ਰੀਸਿਟੀ ਵਾਲੀ ਚੀਜ਼ਾਂ ਛੇੜਦੇ ਨੇ
ਨੀਂਦ ਬੜੀ ਖ਼ਰਾਬ ਕਰਦੇ ਹੈ ਹਰ ਇੱਕ ਚੀਜ਼ ਘਰ ਦੀ ਅ ਇੱਕ ਚੀਜ਼ ਹਰ ਇੱਕ ਚੀਜ਼ ਘਰ ਦੀ ਖ਼ਰਾਬ ਕਰਦੇ ਨੇ
ਬਿਲਕੁਲ ਸਹੀ ਗੱਲ ਹੈ ਤੁਹਾਡੀ ਬੱਚਿਆਂ ਦਾ ਤੇ ਛੋਟਿਆਂ ਦਾ
ਖ਼ਰਾਬ ਕੀਤਾ ਮੇਕਅਪ ਦਾ ਇਹਨਾਂ ਨੇ
ਹਾਂ ਬਸ ਇਹੀ ਐਸੀ ਇਨਾ ਮਹਿੰਗਾ ਮਹਿੰਗਾ ਸਮਾਨ ਲੈ ਲਦਾ ਮੇਕਅਪ ਦਾ ਬਿਲਕੁਲ ਤੇ ਬੱਚੇ ਇਕ ਮਿੰਟ- ਹਾਂਜੀ ਛੁੱਟੀਆਂ ਚ ਅਸੀ ਗਏ ਸੀਗੇ ਜੀ ਅਸੀ ਨਾ ਗੁਰਦੁਆਰਾ ਸਾਹਿਬ ਗਏ ਸੀਗੇ
ਕਿਹੜੇ ਗੁਰਦੁਆਰੇ।
ਗੋਲਡਨ ਹਾਂਜੀ ਗੋ ਗੋਲਡਨ ਟੈਂਪਲ ਗਏ ਸੀ।
ਗੋਲਡਨ ਟੈਂਪਲ ਤੇ ਬਹੁਤ ਵਧੀਆ ਅਸੀ ਵੀ ਉਹ ਕੇ ਆਏ ਸੀ।
ਹਾਂਜੀ ਬਹੁਤ ਹੀ ਵਧੀਆ ਉਥੇ ਬਹੁਤ ਹੀ ਆਨੰਦ ਆਇਆ ਬਹੁਤ ਆਨੰਦ ਆਇਆ ਜਾ ਕੇ ਹਾਂਜੀ- ਹਾਂਜੀ ਰਸ ਤਾਂ ਉਥੇ ਹੁੰਦਾ ਹੀ ਹੈ। ਕਿ ਨਾ ਕੁਛ ਬਾਰਾਂ ਮਹੀਨੇ ਰਸ਼ ਹੁਦਾ ਫੇਰ ਵੀ ਅਗਰ ਵੀਕਐਂਡ ਤੇ ਜਾਓ ਨਾ ਸੈਟਰਡੇ ਸੰਡੇ-
ਉਹਦ ਬਹੁਤ ਜ਼ਿਆਦਾ ਉਦੋਂ ਉੱਥੇ ਨਾ ਨਾਲੇ ਕਹਿਦੇ ਉੱਥੇ ਚੁਪੈਰਾ ਸਾਹਿਬ ਸਭ ਲਗਦਾ ਤੇ ਇਸ ਕਰਕੇ ਸ਼ਾਇਦ ਉਥੇ ਰਸ਼ ਜ਼ਿਆਦਾ ਹੋਣ ਲਗ ਗਿਆ।
ਹਾਂਜੀ- ਹਾਂਜੀ ਅਸੀ ਤੇ ਮਤਲਬ ਅਛੀ ਤਰ੍ਹਾਂ ਸਿਰਫ਼ ਇਕ ਹੀ ਉਥੇ ਦਰਬਾਰ ਸਾਹਿਬ ਹੋ ਪਾਏ ਇਕ ਇਕੀ ਜਗਾ ਮਥਾ ਟੇਕਿਆ ਬਸ ਦਰਬਾਰ ਸਾਹਿਬ ਹਾਂਜੀ ਬਾਕੀ ਕਿ ਉਧਰ ਬਹੁਤ ਸਾਰੀ ਜਗ੍ਹਾਵਾਂ ਨੇ ਹਾਂਜੀ-
ਸਾਡੇ ਤੇ ਨੋਨ ਰਹਿਦੇ ਨੇ ਨਾ ਉਥੇ ਜਿਥੇ- ਜਿਥੇ ਗੁਰਦੁਆਰਾ ਸਾਹਿਬ ਹੈ। ਉਹਦੇ ਬਿਲਕੁਲ ਨਾਲ ਹੀ। ਉਹਨਾਂ ਦੇ ਘਰ ਤੋਂ ਗੁਰਦੁਆਰਾ ਸਾਹਿਬ ਦਾ ਰਸਤਾ ਬਿਲਕੁਲ ਪੈਦਲ ਪੰਜ ਸੱਤ ਮਿੰਟ
ਅਛਾ ਜੀ ਅਤੇ ਬਹੁਤ ਹੀ ਵਧੀਆ ਗਲ ਹੈ। ਜਿਹੜੇ ਆ ਗੁਰੂ ਦੀ ਨਗਰੀ 'ਚ ਰਹਿਦੇ ਨੇ ਲੋਕ ਹਾਂਜੀ
ਕਰਦੇ ਕਰਦੇ ਚਲੇ ਜਾਓ ਜਾਂ ਜਿਵੇ ਮਰਜੀ ਤੁਸੀ ਜਾ ਸਕਦੇ ਇਨਾ ਕੁ ਈਜੀ ਆ ਉਥੋ ਦੀ ਗੁਰਦੁਆਰੇ ਜਾਣਾ
ਹਾਂ ਭੈਣ ਜ ਤੁਸੀ ਮੈਨੂੰ ਇਹਂ ਦਸੋਗੇ ਉਥੇ ਹੋਰ ਕਿਹੜੀ- ਕਿਹੜੀਆ ਜਗਾਵਾਂ ਜਿਥ ਅਸੀ ਮਥਾ ਟੇਕ ਸਕਦੇ ਹਾਂ। ਜਾਂ ਬੱਚਿਆਂ ਨੂੰ ਘੁੰਮਾ ਸਕਦੇ ਹ ਬੱਚਿਆਂ ਨੂੰ ਦਿਖਾ ਸਕਦੇ ਹਾਂ
ਉਥੇ- ਮੈਂ ਤੇ ਇਨਾ ਕਦੀ ਗਈ ਨੀ ਲੇਕਿਨ ਉਥੇ ਨਾ ਇਕ ਤੇ ਉਹ ਹੈਗਾ ਜਿਹੜਾ ਵਾਹਗਾ ਬਾਰਡਰ ਹੈ। ਇੱਕ ਜਲਿਆਂ ਵਾਲਾ ਬਾਗ ਹੈਗਾ ਦੇਖਣ ਵਾਲਾ ਇਕ ਵਾਹਗਾ ਬਾਰਡਰ ਹੈ ਇਕ ਉਥੇ ਨਾ ਦੋ ਤਿਨ ਗੁਰਦੁਆਰੇ ਹੈਗੇ ਨੇ ਫੇਮਸ ਉਹਦੇ ਮੈਨੂੰ ਨਾਮ ਨੀ ਪਤਾ ਇਕ ਅਹ ਨਾ ਮੈਨੂੰ ਪਤਾ ਨੀ ਮੈਂ ਗਈ ਹੋਈ ਹ ਲੇਕਿਨ ਮੈਨੂੰ ਨਾਾਮ ਥੋੜੇ ਧਿਆਨ ਜਚ ਨਹੀ ਉਕਿ ਕਿ ਮੇਰੀ ਸਿਸਟਰ ਲੋ ਮੈਨੂੰ ਲੈ ਕੇ ਗਏ ਸੀ ਬੜੇ ਫੇਮਸ ਹੈਗੇ ਨੇ ਬਹੁਤ ਜਿਨਾ ਕੁ ਦਰਬਾਰ ਸਾਹਿਬ ਹੈ ਨਾ ਉਸ ਤੋਂ ਕਈ ਜ਼ਿਆਦਾ ਫੇਮਸ ਹੈਗੇ ਨੇ ਲੇਕਿਨ ਦੁਨੀਆਂ ਨੂੰ ਉਹਨਾਂ ਬਾਰੇ ਕੁਛ ਪਤਾ ਨਹੀ ਹੈ।
ਹਾਂ ਕੋਈ ਜਲਿਆ ਵਾਲਾ ਬਾਗ ਸੀ ਨਾ ਜਦ ਹਾਂਜੀ -ਹਾਂਜੀ ਜਦ ਅਸੀ ਸਕੂਲ ਪੜ੍ਹਦੇ ਸੀਗੇ ਨਾ ਤਾਂ ਸਾਨੂੰ ਪੜ੍ਹਾਉਦੇ ਸੀਗੇ ਕਿ ਜਲਿਆਂ ਵਾਲਾ ਮਤਲਬ ਬਾਗ ਹਤਿਆ ਕਾਂਡ
ਬੜਾ ਮਸਾ ਆ ਬੜਾ ਅਛਾ ਬਨਿਆ ਹੋਇਆ ਉਹ
ਹਾਂਜੀ ਹਾਂਜੀ ਉਥੇ ਸਾਨੂੰ ਪੜ੍ਹਾਇਆ ਸੀਗਾ ਨਾ ਜਦੋ ਸਕੂਲ ਪੜ੍ਹਦੇ ਸੀ ਮੈਂ ਬੱਚਿਆਂ ਨੂੰ ਪੜ੍ਹਾ ਰਹੀ ਸੀਗੀ ਬਲਕਿ ਐਸ ਐਸ ਟੀ ਦਾ ਤੇ ਉਹਦੇ ਵਿਚ ਛੁਈ ਹੋਰਾ ਦਾ ਆਇਆ ਸੀਗਾ ਜਲਆ ਵਾਲਆ ਬਾਗ਼ ਹਤਿਆ ਕਡ ਪੂਰਾ ਚੈਪਟਰ ਹੀ ਬਣਾ ਤਾ ਉਹਨਾ ਨੇ ਹਾਂਜੀ ਹਾਂਜੀ ਅੱਛਾ ਜੀ ਮੈਂ ਨੀ ਦੇਖੀਓ ਮੂਵੀ ਅਛਾ
ਵੀ ਆਈ ਹ ਅਹ ਇਹਦਾ ਨਾਮ ਹੀ ਹੈ। ਜਲੀਆਂ ਵਾਲਾ ਬਾਗ ਕੁਛ ਏਦਾਂ ਕਰਕੇ ਇੰਨੀ ਮਤਲਬ ਸਾ ਉਹਦੇ ਫਿਰ ਸਟਾਰਟਿੰਗ ਤੋ ਲੈ ਕੇ ਐਂਡ ਤੱਕ ਦਿਖਾਇਆ ਕਿ ਕਿਦਾ ਇਹਨਾਂ ਨੇ ਸਾਜਿਸ਼ ਕੀਤੀ ਜਨਰਲ ਡਾਇਰ ਨੇ ਕੀ ਕੁਝ ਕਰਕੇ ਇਹਨਾਂ ਨੂੰ ਫਸਾਇਆ ਕਿਦਾਂ ਕੀਤਾ ਸਭ ਇਕ ਕਿ ਇਕ ਚੀਜ਼ ਗਲ ਜਿਹੜੀ ਵਰਡਿਗ ਹੈ। ਨਾ ਉਹਨਾ ਨੇ ਸਭ ਕੁਛ ਦਸਿਆ ਉਹਦੇ ਵਿਚ
ਕੂਲ ਬਿਲਕੁਲ ਮੈ ਬੱਚਿਆਂ ਨੂੰ ਪੜਾ ਰਹੀ ਸੀ ਨਾ ਇਹ ਜਨਰਲ ਡਾਇਲ ਦਾ ਹੀ ਸਾਰਾ ਨਾਮ ਆ
ਬਿਲਕੁਲ ਛੋਟੀ ਜਿਹੀ ਮੂਵੀ ਹੈਗੀ ਹੈ। ਲੇਕਿਨ ਅ ਬੱਚਿਆਂ ਵਾਸਤੇ ਬੜੀ ਅਛੀ ਅਗਰ ਜਿਦਾਂ ਨੌਲੇਜ ਲੈਣੀ ਹੋਏ ਬੱਚਿਆਂ ਨੇ ਤੇ ਉਹ ਬੜੀ ਅਛੀ ਹ ਮੈ ਤਾਂ ਦੇਖ ਥੀਏਟਰ ਚ ਦੇਖ ਕੇ ਆਏ ਸੀ
ਹਾਂਜੀ ਹਾਂਜੀ ਵਧੀਆ ਭੈਣ ਜ ਅਸੀ ਨਾ ਉਧਰ ਉਸ ਸਾਈਡ ਜਾਦੇ ਰਹਿਦੇ ਹਾਂ ਜੰਮੂ ਕਟਰਾ ਉਥੇ ਵੈਸ਼ਨੋ ਦੇਵੀ ਮੰਦਿਰ ਹੈਗਾ ਨਾ ਉਥੇ ਜਾਂਦੇ ਰਹਿਣਾ ਜਦੋਂ ਅਸੀ ਉਥੇ ਆਏ ਨਾ ਹਾਂਜੀ ਹਾਂਜੀ ਉੱਥੇ ਆਏ ਨਾ ਜਦੋਂ ਅਸੀ ਰਸਤੇ 'ਚ ਤੁਹਾਡਾ ਘਰ ਆਉਦਾ ਤੇ ਅਸੀ ਤੁਹਾਡੇ ਕੋਲ ਆਵਾਂਗੇ ਨਾ ਸਬ ਨੂੰ ਐ ਵਾਲੀ ਮੂੰਹ ਵੀ ਜ਼ਰੂਰ ਦਿਖਾ ਕੇ ਲਿਆਉਣਾ
ਬਿਲਕੁਲ ਜੀ ਚੱਲਿਓ ਸਾਡੇ ਘਰ ਤੁਸੀਂ ਸਾਡੇ ਜੰਮੂ ਵੀ ਰਿਲੇਟਿਵ ਹੈਗੇ ਨੇ
ਅੱਛਾ ਅੱਛਾ ਉੱਥੇ ਵੀ ਰਿਲੇਟਿਵ ਹੈਗੇ ਨੇ ਠੀਕ ਆ ਤੁਹਾਡੇ ਤੇ ਸਾਰੇ ਇੰਡੀਆ ਚ ਤੁਹਾਡੇ ਰਿਲੇਟਿਵ ਹਾਂਜੀ ਹਾਂਜੀ
ਦਿੱਲੀ ਨੇ ਹੈਦਰਾਬਾਦ ਵੀ ਹੋ ਕੇ ਆਈ ਹ ਮੈਂ ਪਿੱਛੇਓ ਨੇ
ਅੱਛਾ ਅੱਛਾ ਤੁਸੀਂ ਤੇ ਸਾਰਾ ਇੰਡੀਆ ਘੁੰਮੇ ਹੋਏ ਹੋ ਮੈਂ ਨੀ ਇਨੀ
ਅਛਾ ਮੇ ਬਦਰੀਨਾਥ ਕੇਦਾਰਨਾਥ ਅਹ ਇੱਥੇ ਹੇਮਕੁੰਟ ਸਾਹਿਬ ਹੋਰ ਕੀ ਹੈ ਮਨੀਕਰਨ ਸਾਹਿਬ ਤੇ ਮੈਨੂੰ ਬੜਾ ਅੱਛਾ ਲੱਗਦਾ ਗੁਰਦੁਆਰੇ ਦੇਖਣੇ ਜ ਮੰਦਿਰਾਂ ਚ ਜਾਣਾ ਤੇ ਮੈਨੂੰ ਇੰਨੀ ਅੱਛੀ ਇਹ ਯਾਤਰਾ ਮੈਨੂੰ ਬਹੁਤ ਅੱਛੀ ਲੱਗੀ ਹੈ ਉਹ ਵੀ ਖ਼ੂਬ ਉੱਚਤਰੀ ਸਟੇਸ਼ਨ ਵਾਲੀ
ਨਹੀਂ ਕੋਈ ਕੋਈ ਬੰਦੇ ਹੁੰਦੇ ਜਿਨਾਂ ਨੂੰ ਧਾਰਮਿਕ ਯਾਤਰਾ ਵਿੱਚ ਇੰਟਰਸਟ ਹੁੰਦਾ ਹੈ ਉਹ ਵੀ ਉਹ ਵੀ ਸਾਡੀ ਏਜ ਦੇ ਲੋੌਗ ਹਾਂਜੀ ਹਾਂਜੀ ਉਹ ਵੀ ਸਾਡੀ ਏਜ ਦੇ ਲੋਕ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਕਹਿਰੀ ਸਾਡੇ ਛੋਟੇ ਹੈਗੇ ਨਾ ਸਾਡੀ ਏਜ ਦੇ ਲੋਕ ਬਿਲਕੁਲ ਧਾਰਮਿਕ ਯਾਤਰਾ ਹਾਂ ਨੀ ਅੱਛੀ ਗੱਲ ਹੈ ਇੰਟਰਸਟ ਹੋਣਾ ਧਾਰਮਿਕ ਯਾਤਰਾ ਤਾਂ ਅੱਜ ਕੱਲ ਤੁਹਾਨੂੰ ਪਤਾ ਹੈ ਲੋਕਾਂ ਨੂੰ ਡਿਸਕੋ ਵਗੈਰਾ ਜਾਣਾ ਜ਼ਿਆਦਾ ਚੰਗਾ ਲੱਗਦਾ ਬਲਕਿ ਕਿ ਗੁਰਦੁਆਰਾ ਮੰਦਿਰ ਜਾਣਾ ਨੇ ਨਹੀਂ ਵਧੀਆ ਗੱਲ ਬਹੁਤ ਅੱਛੀ ਗੱਲ ਹੈ ਐਵੇਂ ਬੱਚਿਆਂ ਨੂੰ ਅੱਛੀ ਆਦਤਾਂ ਅਸੀਂ ਸਿਖਾਵਾਂਗੇ ਤਾਂ ਹੀ ਬ ਬੱਚਿਆਂ ਨੂੰ ਆਉਣਗੇ
ਤਾਂ ਹੀ ਬੱਚੇ ਸਿੱਖੇਗੇ ਨਾ ਹੁਣੇ ਤੋਂ ਨੀ ਇਹਨਾਂ ਨੂੰ ਸਿਖਾਵਾਂਗੇ ਅਸੀਂ ਨੀ ਜਾਵਾਂਗੇ ਕੱਲ ਨੂੰ ਇਹ ਵੀ ਨੀ ਪੁੱਛਣਗੇ ਆਪਣੀ ਸੰਸਕ੍ਰਿਤੀ ਨੂੰ ਆਪਣੇ ਜਿਹੜੇ ਮੋਹਲ ਨੂੰ ਕੁਛ ਨੀ ਕਰਨਗੇ ਸਾਰੀ ਜਨਰੇਸ਼ਨ ਅੱਜ ਕੱਲ੍ਹ ਦੀ ਭੁੱਲ ਜਾਣਗੇ ਸਭ ਕੁਛ
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅਗਰ ਅਸੀਂ
ਫਿਰ ਹੈ ਨਾ ਹਾਂ ਫੋਨਾਂ ਚ ਜ਼ਿਆਦਾ ਵੜਦੀ ਹੈ
ਬਿਲਕੁਲ ਬੱਚਿਆਂ ਨੂੰ ਡਿਜ਼ਨੀਲੈਂਡ ਵਗੈਰਾ ਇੱਧਰ ਵਾਟਰ ਪਾਰਕ ਵਗੈਰਾ ਵੀ ਲੈ ਕੇ ਜਾਓ ਲੇਕਿਨ ਬੱਚਿਆਂ ਨੂੰ ਇਹ ਗੁਰਦੁਆਰਾ ਮੰਦਿਰ ਆਪਣੀ ਇਹੀ ਸੰਸਕ੍ਰਿਤੀ ਨਾ ਭੁੱਲਣ ਦੋ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਔਰ ਧਾਰਮਿਕ ਸਥਾਨਾਂ ਦੇ ਦਰਸ਼ਨ ਤੇ ਜ਼ਰੂਰ ਕਰਾਉਣੇ ਚਾਹੀਦੇ ਨੇ ਬੱਚਿਆਂ ਨੂੰ ਤਾਂ ਕਿ ਬੱਚਿਆਂ ਨੂੰ ਨੌਲੇਜ ਹੋਵੇ
ਜਗ੍ਹਾ ਪਤਾ ਚੱਲੇ ਹੁਣ ਉੱਥੇ ਜਾਂਦੇ ਹਾਂ ਅਸੀਂ ਜਲਿਆਂਵਾਲਾ ਬਾਗ ਉਹਦੇ ਅੰਦਰ ਤੁਸੀਂ ਦੇਖਣਾ ਕਿੰਨੀ ਪਿਕਚਰਸ ਲੱਗੀਆਂ ਹੋਈਆਂ ਤੇ ਕਿੰਨਾ-ਕਿੰਨਾ ਉਹਦੇ ਅੰਦਰ ਉਹਨਾਂ ਦੀ ਹਿਸਟਰੀ ਲਿਖੀ ਹੋਈ ਹੈ ਅਸੀਂ ਜਾਂਦੇ ਹਾਂ ਨਾ ਤੇ ਉੱਥੇ ਲਿਖੇ ਹੁੰਦਾ ਅੰਦਰ ਹਾਂ ਅਸੀਂ ਉੱਥੇ ਜਾਓ ਅੰਦਰ ਪਿਚਰਸ ਲੱਗੀਆਂ ਨਾਲ ਉਹਨਾਂ ਦੀ ਹਿਸਟਰੀ ਲਿਖੀ ਥੱਲੇ ਕਿ ਇਹ ਇੱਥੇ ਐ ਜਨ ਜ ਐਨ ਜੇ ਕੀਤਾ ਸਾਡੇ ਜਿਹੜੇ ਗੁਰੂ ਜੀ ਹੈਗੇ ਨੇ ਕਿ ਨਹੀਂ ਉਹਨਾਂ ਦਾ ਵੀ ਬੜਾ ਇਤਿਹਾਸ ਲਿਖਿਆ ਉਹਦੇ ਅੰਦਰ ਜੱਲੵਿਆਂ ਵਾਲੇ ਬਾਗ ਦੇ ਅੰਦਰ
ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਤਾਂ ਹੀ ਸਾਨੂੰ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਅੱਗੇ ਇਤਿਹਾਸ ਪਤਾ ਲੱਗੇਗਾ ਨਾ ਸਾਡਾ ਨਹੀਂ ਤੇ ਇਤਿਹਾਸ ਨੂੰ ਸਭ ਭੁੱਲ ਜਾਣਗੇ
ਕਿ ਸਾਡੇ ਗੁਰੂ ਜੀ ਕੌਣ ਨੇ ਜਾਂ ਤੁਸੀਂ ਹਿੰਦੂ ਲੈ ਲਓ ਜਾਂ ਤੁਸੀਂ ਪੰਜਾਬੀ ਲੈ ਲਓ ਕਿਸੇ ਨੂੰ ਕੁਛ ਪਤਾ ਹੀ ਨਹੀਂ ਹੈ
ਪਤਾ ਹੀ ਨਹੀਂ ਹੈ ਜੀ ਪਤਾ ਹੀ ਨਹੀਂ ਹੈ ਤੇ ਤੁਸੀਂ ਬਿਲਕੁਲ
ਅੱਜ ਕੱਲ੍ਹ ਲੋਕੀ ਜੰਮਦੇ ਹੀ ਕਹਿੰਦੇ ਆ ਸਾਨੂੰ ਫੋਨ ਦੇ ਦੋਂ
ਬਿਲਕੁਲ ਉਹਨਾਂ ਨੂੰ ਫੋਨ ਚਾਹੀਦਾ ਉਹ ਨੂੰ ਬ ਬਿਲਕੁਲ-ਬਿਲਕੁਲ ਗੇਮ ਖੇਡਦੇ ਨੇ ਬ ਮੀਡੀਆ ਤੇ ਰਹਿੰਦੇ ਬਸ ਕੁ ਬੱਚਿਆਂ ਨੂੰ ਆਉਂਦਾ ਦਾਂ ਜੀ ਨਹੀਂ ਹੈ ਅਸੀਂ ਬੱਚਿਆਂ ਨੂੰ ਅਗਰ ਘੁਮਾਨ ਲੈ ਜਾਗੇ ਹਾਂਜੀ-ਹਾਂਜੀ ਤਾਂ ਹੀ ਮੰਦਿਰ ਗੁਰਦੁਆਰਾ ਸਾਹਿਬ ਮੱਥਾ ਟਿਕਾਵਾਂਗੇ
ਹਾਂ ਨਹੀਂ ਫੇਰ ਐਵੇੇਰੇ ਵੀ ਪਤਾ ਨੀ ਲੱਗੇਗਾ ਨਾ ਹਾਂ ਏਦਾਂ ਨੀ ਪਤਾ ਸਾਡੇ ਪੇਰੈਂਟਸ ਨੇ ਹੁਣ ਸਾਨੂੰ ਇੰਨਾ ਕੁ ਛੋਟੇ ਹੁੰਦੇ ਲੈ ਕੇ ਜਾਂਦੇ ਹੁੰਦੇ ਸੀ ਨਾ ਕਿ ਉਹਨਾਂ ਨੇ ਸਾਨੂੰ ਇੱਕ ਇੱਕ ਗੁਰਦੁਆਰੇ ਕਿ ਮੰਦਿਰਾਂ ਚ ਮਸਜਿਦ ਹਰ ਇੱਕ ਜਗ੍ਹਾ ਸਾਡੇ ਘਰਦੇ ਨੇ ਸਾਨੂੰ ਕਿਹਾ ਕਿ ਮੱਥਾ ਟੇਕਣਾ ਇਹ ਨੀ ਹੈ ਕਿ ਤੁਸੀਂ ਸਰਦਾਰ ਹੈਗੇ ਹੋ ਤੁਸੀਂ ਹਿੰਦੂਆਂ ਦੇ ਕੋਲ ਨੀ ਜਾਣਾ ਤੁਸੀਂ ਹਿੰਦੂ ਹੋ ਤੇ ਮਾਲਿਕ ਇੱਕ ਹੈ ਅਸੀਂ ਵੰਡਿਆ ਉਹਨਾਂ ਨੂੰ
ਸਹੀ ਬਿਲਕੁਲ ਬਿਲਕੁਲ ਸਭ ਦਾ ਮਾਲਿਕ ਇੱਕ ਹੈ ਸਾਰੀ ਜਗ੍ਹਾ ਨੂੰ ਸ਼ੀਸ਼ ੁਕਾਉਣਾ ਚਾਹੀਦਾ ਬਿਲਕੁਲ ਬਿਲਕੁਲ ਬਿਲਕੁਲ
ਥ ਜਾਓ ਮੱਥਾ ਟੇਕੋ ਅਸੀਂ ਮੰਦਿਰ ਵੀ ਜਾਂਦੇ ਹਾਂ ਗੁਰਦੁਆਰੇ ਵੀ ਜਾਂਦੇ ਹਾਂ ਚਰਚ ਵੀ ਜਾਂਦੇ ਹਾਂ ਜਦੋਂ ਬ ਜਦੋਂ ਚੱਲਦਾ ਚਰਚਦਾ ਉੱਥੇ ਵੀ ਕੈਂਡਲ ਚਲਾਈ ਦੀ ਹੈ ਤੇ ਮ ਜਿਸਦੇ ਅੱਗੇ ਵੀ ਜੇ ਰੁਕਦੇ ਹਾਂ ਤੇ ਵੀ ਦੇਖੀ ਦਾ ਕਿ ਕੀ ਹੁੰਦਾ ਇੱਕ ਹਾਂ ਕਿਉਂਕਿ ਮੈਂ ਤੇ ਜਦੋਂ ਜੋਬ ਕਰਦੀ ਸੀ ਨਾ ਤੇ ਮੇਰੇ ਜਿਹੜੇ ਸਾਡੇ ਓਨਰ ਸੀ ਮੋਮਡਨ ਸੀ ਉਹ ਦੱਸਦੇ ਸੀ ਸਾਨੂੰ ਆਪਣੇ ਕਲਚਰ ਬਾਰੇ ਕਹਿੰਦੇ ਬਹੁਤ ਅੱਛੇ ਹੁੰਦੇ ਨੇ ਹੈ ਲੋਕ
ਹਾਂਜੀ ਇਹ ਤੇੇ ਬਹੁਤ ਹੀ ਵਧੀਆ ਗੱਲ ਜ ਸਾਰੇ ਧਰਮਾਂ ਨੂੰ ਅਸੀਂ ਮੱਥਾ ਹਾਂਜੀ ਮੱਥਾ ਟੇਕਣਾ ਚਾਹੀਦਾ ਹਰ ਜਗ੍ਹਾ ਮੱਥਾ ਹਰ ਜਗ੍ਹਾ ਸ਼ੀਸ਼ ਝੁਕਾਓ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਇਹੀ ਅਸੀਂ
ਆਸ਼ੀਵਾਦ ਤੇ ਸਾਨੂੰ ਸਭ ਜਗ੍ਹਾ ਤੋਂ ਮਿਲੇਗਾ
ਤਾਂਾਈ ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਈ ਦਾ ਹਿੰਦੂ ਮੁਸਲਿਮ ਸਿੱਖ ਈਾਈ ਆਪਸ ਹਾਂਜੀ ਹਾਂਜੀ ਆਪ ਆਪਸ ਮੈਂ ਸਭ ਭਾਈ ਭਾਈ ਹਾਂਜੀ ਹਾਂਜੀ ਇਹ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਬਿਲਕੁਲ ਬਿਲਕੁਲ ਤਾਂ ਹੀ ਬੱਚੇ ਸਿੱਖਣਗੇ ਨਾ ਨਹੀਂ ਤੇ ਬੱਚੇ ਵੀ ਐਵੇਂ ਕਰਨਗੇ ਨਹੀਂ ਮੈਂ ਇਹਦੇ ਨਾਲ ਨੀ ਗੱਲ ਰਾ ਕਰਦਾ ਐਵੇਂ ਹੈ ਇਹ ਗੋਰਾ ਹੈ ਬੱਚਿਆਂ ਨੂੰ ਇਹ ਵੀ ਚੀਜ਼ਾਂ ਬੜੀਆਂ ਅੱਜ ਕੱਲ੍ਹ ਅਜੀਬ ਲੱਗਦੀਆਂ ਜੇ ਬਟ ਅਸੀਂ ਸਮਝਾਵਾਂਗੇ ਨਾ ਕਿ ਐਵੇਂ ਕੁਛ ਨੀ ਆਉਂਦਾ
ਐਸਾ ਕੁਛ ਰੰਗ ਰੂੰਗ ਦਾ ਕੋਈ ਉਹ ਨੀ ਹੁੰਦਾ ਹੁਣ ਕਈ ਕਹਿ ਦਿੰਦੇ ਆ ਇਹ ਛੋਟੀ ਉਹਦਾ ਮੈਂ ਨੀ ਬਹਿਣਾ ਇਹਦੇ ਨਾਲ ਉਹ ਨੀ ਕਰਨਾ ਰੰਗ ਰੂਪ ਕੁਛ ਨੀ ਹੋ
ਹੈਬਿਟਸ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਅੱਛੀ ਮੈਨਰਸ ਆਉਣੀ ਚਾਹੀਦੀ ਹੈ
ਜ਼ਿਆਦਾ ਹਾਂ ਜਿੰਨੇ ਜ਼ਿਆਦਾ ਛੋਟੇ ਵਾਲੇ ਲੋਕ ਹੁੰਦੇ ਨਾ ਇਹਨਾਂ ਚ ਤਮੀਜ਼ ਜ਼ਿਆਦਾ ਹੁੰਦੀ ਆ
ਬਿਲਕੁਲ ਸਹੀ ਗੱਲ ਕਰ ਰਹੇ
ਜਿੰਨੇ ਜ਼ਿਆਦਾ ਪੈਸੇ ਨਾਲ ਵਿਗੜੇ ਹੁੰਦੇ ਆ ਨਾ ਉਹਨਾਂ ਨੂੰ ਤਮੀਜ਼ ਨਹੀਂੀ ਹੁੰਦੀ ਲੇ ਇੱਕ ਪੈਸੇ ਦਾ ਬਸ ਜ਼ਰੂਰ ਹੁੰਦਾ ਲੇਕਿਨ ਮੈਨਟਸ ਨਹੀਂ ਹੈ
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਯ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹਾਂਜੀ ਅਸੀਂ ਲੋਕਾਂ ਨੇ ਹੀ ਆਪਣੇ ਬੱਚਿਆਂ ਨੂੰ ਅੱਛੀ ਆਦਤਾਂ ਦੇਣੀਆਂ ਅੱਛੀ ਹੈਬਿਟ ਸਿਖਾਣੀ ਹੈ
ਹਾਂਜੀ ਸਭ ਕੁਛ ਪੇਰੈਂਟਸ ਦੇ ਉੱਤੇ ਹੀ ਹੁੰਦਾ ਜੇ ਅਸੀਂ ਕਰਾਂਗੇ ਤਾਂਸੀ ਗੇ ਨਾ ਜੋ ਘਰ ਹੋਏਗਾ ਬੱਚਿਆਂ ਨੂੰ ਹੀ ਦੇਖਣਾ
ਹਾਂਜੀ ਭੈਣ ਜੀ ਇਹ ਨਾ ਮੇਰੇ ਬੱਚੇ ਆਪਸ ਵਿੱਚ ਲੜਨ ਲੱਗ ਗਏ ਨੇ ਮੈਂ ਤੁਹਾਡੇ ਨਾਲ ਫੀਲ ਗੱਲ ਕਰਨੀ ਆ ਠੀਕ ਹੈ ਭੈਣ ਜੀੀ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ